ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤ ਸੀ ਅਕਾਲ ਜੀ, ਕੀ ਹਾਲ ਚਾਲ ਜੀ? ਬਸ ਜੀ ਠੀਕ-ਠਾਕ।
ਹੋਰ ਘਰ ਸਭ ਠੀਕ ਨੇ ਬੱਚੇ, ਬਜ਼ੁਰਗ।
ਹਾਂਜੀ- ਹਾਂਜੀ ਸਭ ਠੀਕ-ਠਾਕ ਨੇ।
ਹੋਰ ਕੀ ਕਰ ਰਹੇ ਸੀ ਤੁਸੀਂ?
ਮੈਂ ਬਸ ਅਸੀਂ ਹੁਣ ਬੱਚਿਆਂ ਦੀ ਵੇਕੇਸ਼ਨ ਹੋਈਆਂ ਨੇ ਖ਼ਤਮ। ਮੰਡੇ ਤੋਂ
ਅੱਛਾ
ਸਕੂਲ ਹੈਗੇ ਨੇ ਬੱਚਿਆਂ ਦੇ, ਬਸ ਯੂਨੀਫਾਰਮਸ ਵਗੈਰਾ ਦੇਖ ਰਹੇ ਸੀਗੇ।
ਅੱਛਾ-ਅੱਛਾ।
ਹੂੰ, ਮੈਂ ਕਵਾਂਗੀ, ਹਾਂਜੀ-ਹਾਂਜੀ। ਮੈਂ ਟੀਚਰ ਹੈਗੀ ਹਾਂ, ਹਾਂਜੀ-ਹਾਂਜੀ। ਮੈਂ ਪਅਅਅ
ਹੂੰ।
ਛੋਟੇ ਬੱਚਿਆਂ ਦੀ ਪਲੇਅ ਸਕੂਲ ਵਿੱਚ ਸੀਗੀ, ਟੀਚਰ ਹੁਣ ਹੈਗੀ ਆਂ ਹਾਂਜੀ।
ਚਲੋ ਅੱਛੀ ਗੱਲ ਇਹ ਆ ਵੀ ਬੜਾ ਅੱਛਾ ਹੁੰਦਾ ਹੈ ਨਾ ਵਿਦਿਆ ਦਾਨ ਕਿਸੇ ਨੂੰ ਦੇਣਾ
ਹਾਂਜੀ, ਹਾਂਜੀ ਛੋਟੇ ਬੱਚਿਆਂ ਨਾਲ ਹਾਂਜੀ, ਹਾਂਜੀ
ਜ਼ਰੂਰੀ ਹੋ ਚੁੱਕੀ ਹੈ ਨਾ ਐਜੂਕੇਸ਼ਨ ਬੜੀ ਜ਼ਿਆਦਾ
ਹਾਂਜੀ- ਹਾਂਜੀ ਇਹ ਬਹੁਤ ਜ਼ਰੂਰੀ ਹੈ।
ਹੂ,,,
ਛੋਟੇ ਬੱਚਿਆਂ ਨਾਲ ਤੇ ਵੈਸੇ ਵੀ ਛੋਟੇ ਬੱਚਿਆਂ ਨੂੰ ਤੁਹੀ ਜਿਵੇਂ ਪਲੇ ਸਕੂਲ ਵਿੱਚ ਨਾ ਅ ਅਹ ਜਿਵੇਂ ਛੋਟੇ ਬੱਚਿਆਂ ਨੂੰ ਅਹ ਵੈਸੇ ਹੀ ਵੈਸੇ ਅਗਰ ਬੱਚੇ ਨੂੰ ਛੋਟੇ ਤੋਂ ਤਿੰਨ ਸਾਲ ਦਾ ਬੱਚਾ ਹੋਵੇ ਉਹਨੂੰ ਪਾਉਂਦੇ ਹਾਂ ਅਸੀਂ, ਪਲੇ ਤੇ ਪਲੇ ਅੱਛਾ ਤੁਸੀਂ ਹਜੇ ਆ ਫਿਲਹਾਲ ਬੱਚਿਆਂ ਨੂੰ ਅਜੇ ਸਿਖਾਉਂਦੇ ਨੇ, ਖਾਣਾ ਸਿਖਾਉਂਦੇ ਨੇ ਬੱਚਿਆਂ ਨੂੰ ਹਾਂਜੀ ਹਾਂਜੀ! ਤੇ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਕੁਛ!
ਵੱਡੇ ਸਕੂਲਾਂ ਚ ਪਾਉਂਦੇ ਹਾਂ ਜਦੋਂ ਤੁਸੀਂ ਮੇਰੇ ਖਿਆਲ ਨਰਸਰੀ ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲੇ ਤਾਂ ਪਲੇਈ ਚ ਪਾਉਣਾ ਪੈਂਦਾ ਹੈ।
ਹਾਂਜੀ ਹਾਂਜੀ ਬੱਚਿਆਂ ਨੂੰ ਪਹਿਲੇ ਬਿਠਾਣਾ ਤਾਂ ਪੈਂਦਾ ਹੀ ਹੈ। ਬੱਚਿਆਂ ਨੂੰ ਪਹਿਲੇ ਸਿਖਾਣਾ ਆਪਾਂ ਬੈਠਣ ਦਾ ਹਨਾ! ਬਈ ਕਿਸ ਤਰ ਸਕੂਲ ਜਾ ਕੇ ਆਪਾਂ ਨੇ ਬੈਠਣਾ ਹੈ। ਟਾਈਮ ਬਈ ਉੱਥੇ ਕਰਨਾ ਸਪੈਂਡ ਤੇ ਬੱਚਿਆਂ ਨੂੰ ਜਾਚ ਆਏਗੀ ਤਾਂ ਹੀ ਤੇ ਉਹ ਬੈਠਣਗੇ ਨਾ
ਹਾਂਜੀ, ਕਿਵੇਂ ਬੱਚਿਆਂ ਨੂੰ ਅਹ ਉੱਥੇ ਸਭ ਕੁਛ ਪਲੇ ਚ'ਹੁੰਦਾ ਵੇ ਬੱਚਿਆਂ ਨੂੰ ਬੈਠਣਾ ਵੀ ਸਿਖਾਂਦੇ ਹੈਗੇ ਨੇ ਲੰਚ ਵਗੈਰਾ ਕਰਾਉਂਦੇ ਨੇ ਹੋਰ ਕਾਫੀ ਐਕਟੀਵਿਟੀਸ ਹੁੰਦੀਆਂ ਨੇ
ਹੂ ਤੁਹਾਡੀ ਆਵਾਜ਼ ਬੜੀ ਆ ਰਹੀ ਹੈ। ਥੋੜੀ ਡਿਸਟਰਬਸ ਆ ਰਹੀ ਬੜੀ ਆਵਾਜ਼ ਦੀ ਨਾ।
ਹੁਣ ਹੁਣ ਠੀਕ ਹੈ।
ਥੁਹਡੀ ਨਾ ਹਾਂਜੀ, ਥੋੜੇ ਪਿੱਛੋਂ ਦੀ ਨਾ ਕਲੀਅਰ ਆਵਾਜ਼ ਨੀ ਆ ਰਹੀ ਸੀ ਤੁਹਾਡੀ ਨਾ
ਹਾਂਜੀ, ਹਾਂਜੀ ਹੁਣ ਠੀਕ ਹੈ।
ਹਾਂਜੀ, ਹੋਰ ਦੱਸੋ। ਅੱਛਾ ਤੁਸੀਂ ਟੀਚਰ ਹੋ। ਮਤਲਬ ਕਿ ਪਲੇ ਸਕੂਲ ਦੇ ਬੱਚੇ ਪੜ੍ਹਾਉਂਦੇ ਹੋ ਜਾਂ ਫਿਰ ਹੂ ਵੱਡ
ਮੈਂ ਪਲੇ ਚ ਪਹਿਲੇ ਜਿਵੇਂ ਜਿੱਥੇ, ਹਾਂਜੀ ਜਿੱਥੇ ਬੱਚਿਆਂ ਨੂੰ ਨਾ ਪਹਿਲੇ ਸਿਟਿੰਗ ਬਿਠਾਇਆ ਜਾਂਦਾ ਉਹ ਪਲੇਸ ਹੁੰਦੀ ਸੀ ਨਾ ਉੱਥੇ ਸੀ ਉੱਥੇ ਹੈਗੀ ਆ ਮੈਂ ਟੀਚਰ ਉਹ ਦੋ ਸਾਲ ਬੱਚਾ ਪਹਿਲਾ ਉੱਥੇ ਲਗਾਉਂਦਾ ਹੈਗਾ ਵੇ ਤੇ ਉਸ ਤੋਂ ਬਾਅਦ ਫਿਰ ਅੱਗੇ ਜਾਂਦਾ ਹੈਗਾ ਹਾਂਜੀ ਹੁਣ ਅੱਜ ਕੱਲ ਤੇ ਵੈਸੇ ਹੀ ਨਾ ਨਰਸਰੀ ਤੋਂ ਹੀ ਅਹ! ਸਟਾਰਟਿੰਗ ਹੈਗੀ ਅਗਰ ਦੂਸਰੇ ਸਕੂਲਾਂ ਚ ਅਸੀ ਪਾਈਏ ਨਾ ਤੇ ਨਰਸਰੀ ਤੋਂ ਹੀ! ਪਹਿਲੇ ਇੰਟਰਵਿਊਜ ਹੁੰਦੇ ਨੇ ਤੇ ਤਾਂ ਬੱਚੇ ਜਾਂਦੇ ਨੇ ਸਕੂਲਾਂ ਵਿੱਚ, ਲੇਕਿਨ ਅਗਰ ਬੱਚਾ ਪਹਿਲੇ ਹੀ! ਪਹਿਲੇ ਹੀ ਅਗਰ! ਪਲੇ ਚ ਨਹੀਂ ਅਸੀਂ ਪਾਵਾਂਗੇ ਤੇ ਉਹ ਨਾ ਉਹਨੂੰ ਬੈਠਣਾ ਆਏਗਾ ਨਾ ਉਹ ਲੰਚ ਕਰਨਾ ਆਏਗਾ ਤੇ ਬੱਚਾ ਹੂ ਇਕਦਮ ਜਾ ਕੇ ਬੱਚਾ ਨਹੀਂ!
ਨਹੀਂ ਕਰ ਪਾਉਂਦਾ ਸਹੀ ਗੱਲ ਇੱਕ ਸਾਲ ਤਾਂ ਬੱਚੇ ਨੂੰ ਦੇਣਾ ਹੀ ਪੈਂਦਾ, ਬੱਚੇ ਨੂੰ ਬੈਠਣ ਵਾਸਤੇ ਸਿੱਖਣ ਵਾਸਤੇ ਨੂੰ ਹਾਂ ਉਹ ਤਾ ਜ਼ਰੂਰੀ ਹੈ!
ਅੱਜ ਕੱਲ ਤਾਂ ਵੈਸੇ ਵੀ ਅੱਜ ਕੱਲ ਵੈਸੇ ਵੀ ਫੋਰਥ ਪਲੱਸ ਦਾ ਬੱਚਾ ਕਰਦੇ ਨੇ, ਇਸ ਤੋਂ ਪਹਿਲੇ ਲੈਂਦੇ ਨੀ ਹੈਗੇ ਉਸ ਤੋਂ ਪਹਿਲੇ ਬਿਠਾਣਾ ਹੀ ਪੈਂਦਾ ਇਨਾ ਸਕੂਲਾਂ ਵਿੱਚ,
ਤੇ ਸਕੂਲ ਪਾਉਣ ਲੱਗ ਗਏ ਸੀ, ਹਨਾ! ਬਈ ਬੱਚੇ ਨੂੰ ਬੈਠਣਾ ਆ ਜਾਏ। ਪਰ ਅੱਜ ਕੱਲ ਤੇ ਨਹੀਂ ਲੈਂਦੇ। ਹਨਾ ਅੱਜ ਕੱਲ ਤੇ ਕਹਿੰਦੇ ਫੋਰ ਪਲੱਸ ਹੋਏ ਬੱਚਾ। ਤੇ ਤਾਂ ਹੀ ਸਕੂਲ ਤੁਸੀਂ, ਹਾਂ ਤਾਂ ਹੀ ਲਗੇ ਠੀਕ ਹੈ। ਕਿਉਕਿ ਜਿੰਨਾ, ਬੱਚਾ ਹੋਇਗਾ। ਉਸ ਬੱਚੇ ਚ ਗਰੋਥ ਰੁਕ ਹੀ ਜਾਏਗੀ ਨਾ। ਬੁਰਡਨ ਪੈ ਜਾਏਗਾ ਬੱਚੇ ਤੇ, ਹਾਂ ਬੁਰਡਨ ਪੈ ਜਾਏਗਾ ਉਹ। ਬੱਚੇ ਨੂੰ ਉਹ ਹੋਏਗਾ ਬਾਈ ਮੈਂ ਜਾਣਾ ਹੈ। ਕੁਛ ਮੈ ਹੁੰਦਾ ਹੀ ਹੈ, ਬੰਦਿਸ਼ ਜੀ ਹੋ ਹੀ ਜਾਂਦੀ ਹੈ। ਹੂੰ।
ਉਹ ਤੇ ਹੈ ਹੀ, ਹੈ। ਹਨ ਇਸ ਕਰਕੇ ਹੀ ਪਲੇ ਸਕੂਲ। ਅੱਜ ਕੱਲ ਬਣਾਏ ਗਏ ਨੇ। ਜਿ ਬੱਚੇ ਨੂੰ ਉਸ ਵਿੱਚ ਲੇ ਜਾ ਸਕਣ।
ਹੂੰ, ਸਈ ਰਹਿੰਦਾ ਮੇਰੇ ਹਿਸਾਬ ਨਾਲ ਤੇ, ਹਨਾ।
ਹਾਂਜੀ- ਹਾਂਜੀ ਹੋਰ ਤੁਆਡੀ ਬੱਚੀ ਵੀ- ਤਾਡੇ ਬੱਚੇ ਵੀ ਸਕੂਲਾਂ ਵਿੱਚ ਹੁਣ ਵਕੇਸ਼ਨ ਵਗੈਰਾ ਖਤਮ ਹੋ ਗਈਆਂ ਨੇ। ਹੁਣ ਜਾ ਰਹੇ ਨੇ ਸਕੂਲ।
ਹਾਂਜੀ -ਹਾਂਜੀ ਸਕੂਲ ਤੇ ਸ਼ੁਰੂ ਹੋ ਗਏ ਹਨ। ਸਕੂਲ ਬੱਚਿਆਂ ਦੇ। ਆ ਬੱਚੇ ਦੋ ਤਾਰੀਕ ਇੱਕ, ਇੱਕ ਤਾਰੀਕ ਤੋਂ ਜਾਣਾ ਸੀ। ਫੇਰ ਤੁਆਨੂੰ ਪਤਾ- ਬੱਚੇ ਥੋੜਾ ਹੁੰਦਾ ਵਈ। ਚਲੋ ਇੱਕ ਦਿਨ ਹੋਰ ਲੇਟ ਜਾਵਾਂਗੇ, ਹਨਾ। ਫੇਰ ਓ ਇੱਕ ਦੋ, ਦੋ, ਤਿੰਨ ਨੂੰ ਈ ਸ਼ੁਰੂ ਕੀਤਾ ਓਨਾ ਨੇ ਜਾਣਾ। ਤੇ ਜਾ ਰੇ ਨੇ, ਬਸ ਹੁਣ ਅਜ। ਸ਼ਨੀਵਾਰ ਸੀ ਤੇ ਹੁਣ ਕੱਲ ਸੰਡੇ ਆ ਗਿਆ ਫੇਰ। ਹੁਣ ਫੇਰ ਮੰਡੇ- ਸ਼ੁਰੂ ਫੇਰ ਪੇਪਰ।
ਸਕੂਲ ਵਾਲੇ ਛੁੱਟੀਆਂ ਕਰ ਦਿੰਦੇ ਹੈਗੇ ਨੇ ਲੇਕਿਨ, ਉਹ ਵਰਕਸ ਵਗੈਰਾ ਹੋਮ ਵਰਕ ਵਗੈਰਾ। ਕਾਫੀ ਪੇਰੈਂਟਸ ਤੇ ਹੀ, ਸੁੱਟ ਦਿੰਦੇ ਹੈਗੇ ਨੇ। ਬੱਚਿਆਂ ਨੇ ਤੇ ਘੱਟ ਕਰਨਾ ਹੁੰਦਾ। ਪੇਰੈਂਟਸ ਹੀ ਜਿਆਦਾ ਹੋ ਜਾਂਦੇ ਨੇ।
ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਏ। ਹੁਣ ਬੱਚੇ ਛੁੱਟੀਆਂ ਮਨਾਣ ਆਏ ਦੇ ਸੀ। ਤੇ ਜਿਵੇ ਨਾਨਕਿਆਂ ਚ ਆਂਦੇ ਹਾਂ ਨਾ। ਹੁਣ ਉਹ ਬੜੇ ਖੁਸ਼ ਖੁ ਪੂਰਾ ਮਹੀਨਾ ਤਾਂ ਕੱਢ ਲੈਂਦੇ ਨੇ। ਪਰ ਦੋ ਚਾਰ ਦਿਨ ਲਾਸਟ ਦੇ ਹੁੰਦੇ ਨੇ, ਉਹ ਬੱਚਿਆਂ ਨੂੰ ਹੁੰਂਦਾ। ਬਈ ਹਾਏ ਹੋਮਵਰਕ ਕਰਨਾ ਹੋਮਵਰਕ। ਕਰਨਾ ਛੁੱਟੀਆਂ ਦਾ ਕੰਮ ਪਿਆ, ਉਹ ਫੇਰ ਲੱਗਦਾ।
ਪ੍ਰੋਜੈਕਟ ਵਗੈਰਾ ਲੈਂਦੇ ਨੇ ਕਰਨ, ਫੇਰ ਉਹ ਟੈਨਸ਼ਨ ਹੋ ਜਾਂਦੀ। ਕੁਛ, ਵੀ ਪੂ। ਕੀ ਪੂਰਾ ਕਰਕੇ ਹੀ ਜਾਣਾ ਹੈ।
ਪੂਰ ਕਰਕੇ ਜਾਣਾ। ਅੱਛਾ ਬੱਚਿਆਂ ਨੂੰ- ਬੱਚਿਆਂ ਨੂੰ ਡਰ ਵੀ ਹੁੰਦਾ ਹਨਾ, ਟੀਚਰ ਦਾ। ਕੀ ਜਾਵਾਂਗੇ ਤੇ ਟੀਚਰ ਡਾਂਟੇਗੀ ਆਪਣਾ ਵਰਕ- ਜ਼ਰੂਰ ਪੂਰਾ ਕਰਨਾ ਅਸੀਂ, ਤੇ-
ਕਈਆਂ ਨੂੰ ਹੁੰਦਾ ਵੀ ਹਾਂ। ਮੈਂ ਕੀ ਮੇਰੇ ਮਾਰਕਸ ਲੱਗਣੇ ਹੈਗੇ ਨੇ, ਹੋਲੀ- ਹਨਾ, ਬਈ ਮਾਕਸ ਵਗੈਰਾ ਲੱਗਦੇ ਹੈਗੇ ਨੇ। ਇਸ ਕਰਕੇ ਓ-
ਹੂੰ।
ਹਾਂਜੀ।
ਚਲੋ ਅੱਛਾ ਐ ਨਾ, ਐਵੀ ਜ਼ਰੂਰੀ ਏ। ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਤਾਂ ਕੁਛ ਨੀ ਏ ਨਾ ਪੜਾਈ ਤੋਂ- ਐ ਤੇ ਹਰ ਫੀਲਡ ਵਿੱਚ ਏ, ਹਾਂ। ਏਦੇ, ਚ ਪੈਲਾ ਟਾਈਮ ਸੀ ਨਿਕਲ ਗਿਆ। ਹਨਾ, ਪੈਲੇ ਏਨਾ ਨੀ ਹੁੰਦਾ ਸੀ। ਚਲੋ- ਤੁਸੀਂ ਸੱਤ, ਅੱਠ ਪੜਾ ਕਲਾਸਾਂ ਪੜ ਲੀਆਂ ਹਨ। ਚਲੋ ਠੀਕ, ਹਨਾ ਤੇ ਤੁਸਾਨੂੰ ਚਿੱਠੀ ਲਿਖਣੀ ਆਂਦੀ ਏ ਨਾ। ਬਸ ਠੀਕ ਏ। ਪਰ ਅੱਜ ਕੱਲ ਨਈ। ਅੱਜ ਕੱਲ ਤੇ- ਗ੍ਰੈਜੂਏਸ਼ਨ ਵੀ ਪੂਰੀ ਕਰੋ। ਉਸ ਤੋਂ ਬਾਦ ਫੇਰ, ਕੋਈ ਕੋਰਸ ਕਰੋ।
ਹਾਂਜੀ-
ਫੇਰ ਈ ਕੁੱਛ- ਹੈਲੋ।